ਹੈਲੋ ਹਾਂ ਮੈਡਮ ਆ ਰਹੀ ਆ ਵ ਆ ਰਹੀ ਆਵਾਜ਼ ਤੁਹਾਨੂੰ ਮੈਡਮ ਪਤਾ ਨਹੀਂ ਮੇਰਾ ਤਾਂ ਨੰਬਰ ਬਿਜੀ ਨਹੀਂ ਆ ਰਿਹਾ ਸੀ ਮੈਂ ਤਾਂ ਤੁਹਾਡੀ ਵੇਟ ਕਰ ਰਹੀ ਸੀ ਬਟ ਹੁਣ ਮੈਂ ਡਾਇਲ
ਹਾਂਜੀ ਤੇ ਹੁਣ
ਹਾਂ।
ਪਤਾ ਨੀ ਫੇਰ ਮੇਰੇ ਕਿਉਂ ਆਈ ਜਾ ਰਿਹਾ ਮੈਂ ਤੁਹਾਨੂੰ ਤਾਂ ਹੀ। ਤੁਸੀਂ ਛੋਟ ਸੈਂਡ ਕੀਤਾ ਹਾਜੀ, ਹਾਂਜੀ ਆ।
ਹਾਂਜੀ, ਹਾਂਜੀ ।ਹੁਣ ਦੱਸੋ ਮੈ ਨਾ ਬਸ ਪਤਾ ਨੀ ਹੋਹੀ ਨੈਟਵਰਕ ਇਸ਼ੂ ਕਿਆ ਦਿੱਕਤ
ਪਤਾ ਨੀ ਮੈਨੂੰ, ਮੈਨੂੰ ਮੈਨੂੰ ਮੇਰੇ ਨਾਲ ਇਦਾਂ ਹੀ ਹੋਇਆ ਪਤਾ ਨੀ ਬਾਬਾ ਹੀ ਕਈਆਂ ਦਾ ਕਹਿੰਦਾ ਵਿਅਕਤੀ ਬਿਜੀੀ ਆ ਹਜੇ ਕੋਲ ਨਾ
ਨਹੀਂ, ਨਹੀਂ ਮੈਡ ਮੈਂ ਤਾਂ ਮੈਂ ਤਾਂ
ਉਹ ਫੇਰ ਮੇਰੇ ਹਿਸਾਬ ਨਾਲ,
ਹਾਂ-ਹਾਂ ਹੋ ਸਕਦਾ ਕੋਈ ਨਾ ਕੋਈ ਦਿੱਕਤ ਹੈ ਹੋਰ ਹਾਂਜੀ-ਹਾਂਜੀ ਚਲੋ ਹਾਂ ਕਾਲ ਨੀ ਲੱਗ ਰਹੀ ਹੈਗੀ ਮੈਂ ਐਕਚਲੀ ਹੁਣ ਥੋੜਾ ਫ੍ਰਰੀ ਸੀ ਮੈਂ ਕਿਹਾ ਚੱਲ ਹੁਣ ਮੈਂ, ਕਰ ਲੈਂਦੀ ਹੈਗੀ ਆ ਤੁਹਾਡਾ ਵੀ ਹੋ ਜੇਗਾ ਕੰਮ, ਇਹੀ ਹੈ ਨਾ,
ਹਾਂਜੀ-ਹਾਂਜੀ ਇਸ ਤੋਂ ਬਾਅਦ ਫੇਰ ਤੁਸੀਂ ਕਰਨਾ ਹਜੇ, ਕਿ ਨਹੀਂ ਹੂਣ
ਨਹੀਂ ਮੈਡਮ ਮੈਂ ਤੁਹਾਨੂੰ ਹੁਣੇ ਦੱਸ ਦਿੰਦੀ ਮੈਂ ਬਸ ਆਪਣੇ ਬੱਚੇ ਨੂੰ ਸੈਰ ਕਰਾ ਰਹੀ ਬਾਹਰ ਤੇ ਹੁਣ ਹਾਂਜੀ ਕਦੀ ਟਾਈਮ, ਤੁਹਾਨੂੰ ਪਤਾ ਮੈਂ ਵੈਸ ਤਾਂ ਫਰੀ ਹਾਂ ਪੋਸੀਬਲ ਹੋਇਆ ਤਾਂ ਮੈਂ ਤੁਹਾਨੂੰ ਹੁਣੇ ਕਰ ਲੈਣੀ ਕੋਲ,
ਠੀਕ ਹੈ ਠੀਕ ਹੈ ਨਹੀਂ ਤੇ ਫੇਰ ਮੈਂ ਵੀ ਮੈਂ ਕਿਹਾ ਅੱਧਾ ਘੰਟੇ, ਤਾਂ, ਫਿਰ ਮੈਂ ਫ੍ਰੀ ਹੋ ਜਾਂਗੀ ਨਾ।
ਨਹੀਂ ਚਲੋ, ਤੁਸੀਂ ਏਦਾਂ ਕਰੋ ਇਸ ਕੋਲ ਤੋਂ ਬਾਅਦ ਕਰ ਲਿਓ ਨਾ ਚਾਹੇ, ਫੇਰ ਮੈਂ ਚਾਹੇ ਤੁਹਾਨੂੰ ਅਗਰ ਕੁਨੈਕਟ ਕਰਨਾ ਹੋ ਰਾਤ ਨੂੰ ਅੱਠ ਵਜੇ, ਕਰ ਸਕਦੇ ਅਗਰ,
ਹਾਂ।ਕੋਈ ਨੀ ਤੁਸੀਂ ਭਾਵੇਂ ਅੱਠੋ-ਦੱਸ
ਹਾਂ ਹੁਣ ਕਾਲ ਕਰ ਲਿਓ ਦਸ ਮਿੰਟ ਦੀ, ਤੇ ਫੇਰ ਉਸ ਤੋਂ ਬਾਅਦ ਫਿਰ ਤੁਸੀਂ ਹਾਂ ਬੇਟੇ ਇੱਕ-ਇੱਕ ਸੈਕਿੰਡ ਬੇਟੇ ਕਿਆ ਹੋ
ਹੁਣ ਬੱਚਿਆਂ ਨਾਲ ਹਿੰਦੀ, ਬੋਲਨੀ ਪੈਂਦੀ ਆ।
ਅੱਜ ਕੱਲ੍ਹ ਬੱਚੇ ਉਹ ਸੈਰ ਕਰਾ ਰਹੀ ਸਾਈਕਲ, ਹੁਣ ਪਤਾ ਵੀ ਕਿਆ, ਗੇਰ-ਗੇਰ ਕੁਛ ਚੱਲ ਮੈਂ ਡੂੰਡ ਰਹੀ ਹੂੰ ਜਾਤੇ ਟਾਈਮ ਡੂੰਡ ਤੀ ਹੂੰ,
ਬੜੇ ਬੱਚੇ ਬੱਚੇ, ਬੜ ਤੰਗ ਕਰਦੇ ਨੇ ਵੱਡਾ ਸੋਡਾ ਬੇਟਾ ਕਿ ਨਹੀਂ,
ਮ ਮੇਰੀ ਬੇਟੀ ਦੋ ਸਾਲ ਦੀ ਹੈ।
ਅੱਛਾ ਦੋ ਸਾਲ ਦੀ ਤੁਸੀਂ ਬੇਟਾ ਕਿਹਾ ਨਾ ਮੈਂ ਤਦ ਮੈਂ ਕਿਹਾ ਤੁਹਾਡਾ ਬੇਟਾ ਹਾਂ ਨਹੀਂ ਨਹੀਂ ਉਹ ਤੇ ਕੋਈ ਗੱਲ ਨੀ ਠੀਕ ਹੈ ਜੀ।
ਆ ਗਰੀ ਨਿੱਪਲ, ਉਹ ਸੁੱਤਾ ਹੋਇਆ ਉਹਦੀ ਨਿੱਪਲ ਗੇਰੀ ਹੋਈ ਆ। ਰੋਡ ਦੇ ਉੱਪਰ ਉਹ ਵੀ ਬਹੁਤ ਹੀ ਸ਼ਰਾਰਤ, ਤੇ ਆ ਬੇਟੇ ਤੈਨੂੰ ਕਿੰਨੀ ਵਾਰ ਕਿਹਾ ਕਿ ਨਾ ਘਰ ਰੋਡ ਤੇ ਚੱਲ ਰਹੇ ਬੇਟੇ ਦਿੱਕਤ ਕਿੰਨੀ ਹੋ ਸਕਦੀ ਹੈ ਹਾਂਜੀ ਬਸ ਹੁਣ ਉਹ ਨਿਪਲ ਗੁੰਮ ਗਈ ਉਹ ਬਸ ਹਣ ਦੇਖ ਕੇ ਤ ਹੋਰ ਕ ਚੱਲ ਤੁਸੀਂ ਮੈਨੂੰ ਹੁਣਾ ਮੈਡਮ ਇਹ ਦਸ ਮਿੰਟ ਦੇਖ ਕਾਲ ਕਰ ਲ ਕੁ
ਹਾਂਜੀ-ਹਾਂਜੀ
ਹਾਂਜੀ ਦਿਨ ਟਾਈਮ ਚਲੋ ਇਨਾ ਨੀ ਔਖਾ ਹੁੰਦਾ
ਠੀਕ ਹੈ-ਠੀਕ ਹੈ ਕੋਈ ਗੱਲ ਨੀ ਜੇ ਹਾਂਜੀ ਜੇ ਤੁਸੀਂ ਆਪਣੇ ਬੇਟੇ ਤਿੰਨ ਸੁ ਆਟ ਕਿ ਬਾਅਦ ਚ ਵੀ ਕਰਨੀ ਹੋਏਗੀ ਨਾ ਰਾਤ ਨੂੰ ਤਾਂ ਮੈਨੂੰ ਦੱਸ ਦਿਓ
ਤਾਂ ਰੋਡ ਤੇ ਆ ਨਾ ਫਿਰ ਘਰੇ ਤਾਂ ਦੇਖਣ ਨੂੰ ਹੈਗੇ ਆ ਮੈਂ ਤਾਂ ਚਲੀ ਅੱਜ ਕੱਲ ਹੋ ਤੁਹਾਨੂੰ ਮੈਂ ਦੱਸ ਫੁੱਟ ਕੰਪਨੀ ਹੈ ਤਾਂ ਸਿਰ ਦਰਦੀ ਬਹੁਤ ਹੈ
ਹੈਗੀ ਤਾਂ ਉਹ ਮਤਲਬ ਉਹ ਹੈ ਇਹ ਕੰਮ ਦਾ ਮਤਲਬ ਠੀਕ ਹੈ ਬਟ ਟਾਈਮਿੰਗ ਬਹੁਤ ਹੈ ਸਵੇਰੇ ਗਿਆਰਾਂ ਤੋਂ ਰਾਤ ਦੇ ਨੌ ਵਜੇ ਤੱਕ ਉਸ ਤੋਂ ਬਾਅਦ ਅੱਠਵੀਂ
ਨਹੀਂ ਉਸ ਚ ਮਿਹਨਤ ਹੈ ਹੈਾ ਉਸ ਚ ਮਿਹਨਤ ਕੀ ਹੈ ਹੈਲੋ ਹੈਲੋ-ਹੈਲੋ ਹੈਲੋ ਹੈਲੋ-ਹੈਲੋ ਹੈਲੋ ਹੈਲੋ